ਹੈਲੋ।
ਹਾਂ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ ਹੋ ਕੀ ਕਰਦੇ ਪਏ ਹੋ। ਘਰ। ਪਰਿਵਾਰ ਸਭ ਵਧੀਆ ਤੁਹਾਡੇ। ਘਰ ਪਰਿਵਾਰ ਸਭ ਵਧੀਆ।
ਵਧੀਆ ਮੈਂ ਤੁਹਾਨੂੰ ਇਕ ਗੱਲ ਪੁੱਛਣੀ ਸੀ।
ਕੀ ਕਰ ਰਹੇ ਹੋ।
ਮੈਂ ਤੁਹਾਡੇ ਤੋਂ ਇੱਕ ਗੱਲ ਪੁੱਛਣੀ ਸੀ
ਹੂੰ ਹਾਂਜੀ।
ਪੁੱਛਣਾ ਸੀ ਕਿ ਦੇਖੋ ਗਰਮੀਆਂ ਬੜੀਆਂ ਆ ਗਈਆਂ ਨੇ ਠੀਕ ਹੈ ਜੀ ਹੁਣ ਨਾ ਮੇਰੇ ਕਮਰੇ ਚ ਨਾ ਨਾ ਕੂਲਰ ਹੈਗਾ ਨਾ ਏ ਸੀ ਹੈਗਾ।
ਸੋਚ ਰਿਹਾ ਕਿ ਮੈਂ ਹੁਣ ਇਸ ਸੀ ਲਵਾਂ ਜਾਂ ਫਿਰ ਲਵਾਂਕਿ ਮੇਰਾ ਬਜਟ ਆਏਗਾ ਓਨਲੀ ਮਤਲਬ ਕਿ ਟਵੈਂਟੀ ਫਾਈਵ ਥਊਜੈਂਡ ਬਸ
ਅੱਛਾ ਅੱਛਾ ਠੀਕ ਹੈ ਠੀਕ ਲੈਲੋ ਫੇਰ ਥਹਾਡਾ ਬਜਟ ਹੈ ਤਾਂ ਫੇਿਰ
ਹਾਂਜੀ ਤੁਸੀਂ ਕੀ ਸੋਚਦੇ ਹੋ ਕਿ ਏਸੀ ਲੈਣਾ ਠੀਕ ਹੈਗਾ ਜਾਂ ਫਿਰ ਕੂਲਰ
ਦੋਨੋ ਹੀ ਵਧੀਆ ਨੇ ਕੂਲਰ ਵੀ ਤੇ
ਨਹੀਂ ਕੁੱਝ ਪਤਾ ਉ ਹੀ ਗਏ ਅੱਛਾ ਹ ਜੀ ਮੈਂ ਤਾਂ ਇਹ ਸੋਚਦਾ ਵੈ ਜ ਕਿ ਮੈਂ ਮ ਮਤਲਬ ਕਿ ਕੂਲਰ ਲੈ ਲਾਂ ਕਿਉਂਕਿ ਦੇਖੋ ਏਸੀ ਇੱਕ ਤਾਂ ਮਹਿੰਗਾ ਹਉਂਦਾ ਉਹ ਬਿਜਲੀ ਵੀ ਬੜੀ ਪੀਂਦਾ ਜੇ ਠੀਕ ਹੈ ਜੀ ਹੋਰ ਇਸ ਏ ਨਾਲ ਕੀ ਹੁੰਦਾ ਹੈ ਤੁਸੀਂ ਬੰਦ ਕਮਰੇ ਚ ਏ ਸੀ ਨਹੀਂ ਚਲਾ ਸਕਦੇ ਸਮਝਦੇ
ਅੱਛਾ ਅੱਛਾ ਹਾਂਜੀ ਹਾਂਜੀ
ਕਿ ਅਗਰ ਤੁਸੀਂ ਚਲਾਓਗੇ ਤਾਂ ਉਹ ਨਾ ਕਮਰੇ ਦੇ ਅੰਦਰ ਜੋ ਹੁੰਦਾ ਨਾ ਮੋਸਚਰ ਹੁੰਦਾ ਆਕਸੀਜਨ ਹੁੰਦਾ ਉਹਨੂੰ ਨਾ ਖ਼ਤਮ ਕਰ ਦਿੰਦਾ ਉਹ
ਅੱਛਾ
ਰ ਫਿਰ ਮੈਂ ਸੋਚਿਆ ਕਿ ਕੂਲਰ ਲੈ ਲਾ ਤੁਹਾਡੇ ਕੋਲ ਹੈਗਾ ਕੂਲਰ
ਹਮ ਸਾਡੇ ਕੋਲ ਹੈ ਵ ਕੂਲਰ ਪਰ ਅਸੀਂ ਯੂਜ ਨਹੀਂ ਕਰਦੇ ਹ
ਅੱਛਾ ਅੱਛਾ ਮਤਲਬ ਕਿ ਯੂਜ ਇਸ ਕਰਕੇ ਨਹੀਂ ਕਰਦੇ ਸ਼ਾਇਦ ਤੁਹਾਡੇ ਹੋ ਸਕ ਤੁਹਾਡੇ ਘਰੇ ਏਸੀ ਲੱਗੇ ਹੋਣ
ਹਾਂਜੀ ਹਾਂਜੀ ਏਸੀ ਲੱਗੇ ਨੇ ਸਾਡੇ ਘਰ ਤਿੰਨ ਤਿੰਨ ਏਸੀ ਨੇ ਫ ਕੂਡੇ ਚ ਯੂਸ ਨੀ ਕਰਦਾ
ਅੱਛਾ ਜੀ ਠੀਕ ਹੈ ਠੀਕ ਹੈ ਤੇ ਫੇਰ ਹੁਣ ਜੀ ਹੁਣ ਠੀਕ ਹੈ ਹੁਣ ਜੀ ਮੇਰੀ ਮੰਮੀ ਜੀ ਹੈਗੇ ਨੇ ਠੀਕ ਹੈ ਕਿਚਨ ਚ ਕੰਮ ਕਰਦੇ ਨੇ ਠੀਕ ਹੈ ਜੀ ਪਹਿਲਾਂ ਹੀ ਗਰਮੀ ਹੁੰਦੀ ਹੈ ਉੱਤੋਂ ਦੀ ਮਤਲਬ ਕਿ ਰੋਟੀ ਪਕਾਉਣ ਦੇ ਟਾਈਮ ਹੋਰ ਜ਼ਿਆਦਾ ਹੀਟ ਲੱਗਦੀ ਹੈ ਤੇ ਫਿਰ ਮੈਂ ਸੋਚ ਰਿਹਾ ਕਿ ਕੂਲਰ ਲੈ ਲਾਂ ਤੇ ਸਭ ਦਾ ਫਾਇਦਾ ਹੋ ਜਾਏਗਾ ਕੂਲਰ ਨੂੰ ਕਿੱਥੇ ਵੀ ਚੁੱਕ ਕੇ ਤੁਸੀਂ ਉਹ ਕਿਚਨ ਦੇ ਬਾਹਰ ਰੱਖ ਲਓ ਠੀਕ ਹੈ ਆਪਣੇ ਕਮਰੇ ਚ ਲੈ ਕੇ ਰੱਖ ਲਓ ਕਿਉਂ ਜਿ ਹੁਣ ਤੁਸੀਂ ਏ ਸੀ ਏਸੀ ਇੱਕ ਐਸੀ ਚੀਜ਼ ਹੈਗੀ ਕਿ ਇੱਕ ਹੀ ਥਾਂ ਤੇ ਮਤਲਬ ਕਿ ਏ ਸੀ ਲੱਗ ਸਕਦਾ ਤੁਸੀਂ ਤੁਸੀਂ ਉੱਧਰ ਉਤਾਰ ਕੇ ਉੱਧਰ ਨਹੀਂੀ ਰੱਖ ਸਕਦੇ ਕਿਉਂ ਜੀਏ
ਨਹੀਂ ਰਸੋਚ ਗਰਮੀ ਤਾਂ ਬਹੁਤ ਜ਼ਿਆਦਾ ਹੁੰਦੀ ਹੈ ਬਸੋਹੀ ਜੀ ਤੇ ਗਰਮੀ ਬਹੁਤ ਜ਼ਿਆਦਾ ਹੁੰਦੀ ਜਧਆ
ਹਾਂਜੀ ਹੈ
ਹੁਣ ਕੀ ਕਰੀ ਤਰਾ
ਜੀ ਜੀ ਤੇ ਫਿਰ ਜੀ
ਕੰਮ ਵੀ ਜਰੂਰੀ ਹੁੰਦੇ ਨੇ ਕਰਨੇ
ਹਾਂਜੀ ਹਾਂਜੀ ਬਿਲਕੁਲ ਹੁੰਦੇ ਨੇ ਤੇ ਫਿਰ ਮੈਂ ਇਹ ਸੋਚਦਾ ਮੈਂ ਜਿੱਥੇ ਕਿ ਮਤਲਬ ਕਿ ਕੂਲਰ ਮਤਲਬ ਕਿ ਛੋਟਾ ਵੀ ਨਹੀਂ ਹੋਣਾ ਚਾਹੀਦਾ ਵੱਡਾ ਵੀ ਨਹੀਂ ਹੋਣਾ ਚਾਹੀਦਾ ਮਤਲਬ ਕਿ ਨੋਰਮਲ ਹੋਏ ਜੋ ਮਤਲਬ ਕਿ ਦਸ ਬਾਰਾਂ ਹਜ਼ਾਰ 'ਚ ਮਿਲ ਜਾਏ ਹਾਂਜੀ
ਹਾਂ ਨਹੀਂ ਤੁਹਾਡੀ ਗੱਲ ਸਹੀ ਆ
ਤੇ ਹੋਰ ਹੋਰ ਦੱਸੋ ਕੀ ਕਰਦੇ ਪ ਟਮ ਰੋਟੀ ਰੋਟੀ ਚ ਹਾਂ ਮੇਰੀ ਮੰਮੀ ਜੀ ਨੇ ਮੇਰੀ ਮੰਮੀ ਜੀ ਨੇ ਪਨੀਰ ਬਣਾਇਆ ਸੀ ਪਨੀਰ ਤੇ ਫੇਿਰ ਤੁਸੀਂ ਦੱਸੋ ਅੱਛਾ
ਨਹੀਂ ਪਨੀਰ ਤਾਂ ਮੈਂ ਵੀ ਬਣਾਇਆ ਵਾ
ਅੱਛਾ ਜੀ
ਆਜ ਪਨੀਰ ਤਾਂ ਮੈਂ ਵੀ ਬਣਾਇਆ ਤ ਬ ਚੱਲੀ ਸੀ ਰਸੋਈ ਚ ਰੋਟੀ ਰੋਟੀ ਬਣਾ ਵਸਤੇ
ਜੀ
ਤੇ ਗੱਲ ਕਰ ਲਈ ਹੈ ਉਸ ਤੋਂ ਬਾਅਦ ਜਾਂਦੇ ਹਾਂ
ਬਿਲਕੁਲ ਅੱਛਾ ਇੱਕ ਇੱਕ ਹੋਰ ਬੱਚਿਆਂ ਦੇ ਬਾਰੇ ਚ ਗੱਲ ਕਰਨੀ ਸੀ ਤੁਹਾਨੂੰ ਤੁਹਾਡੇ ਨਾਲ ਮੈਂ ਕਹਿਣਾ ਅਗਰ ਤੁਸੀਂ ਕਿਸੇ ਬੱਚੇ ਨੂੰ ਮਤਲਬ ਕਿ ਦੱਸ ਰੁਪਏ ਜਾਂ ਵੀਹ ਰੁਪਏ ਦਿਓ ਠੀਕ ਹੈ ਜੀ ਅਤੇ ਦਸ ਤੁਸੀਂ ਕਿਸੇ ਬੱਚੇ ਨੂੰ ਵੀਰ ਭ ਦਿੋ ਆਪਣੇ ਬੱਚੇ ਨੂੰ ਤੇ ਉਹ ਹਮੇਸ਼ਾ ਕੁਰਕਰੇ ਉਹ ਚਿਪਸ ਹੀ ਖਰੀਦੇਗਾ ਤੇ ਕਦੇ ਉਹਦਾ ਮਨ ਨਹੀਂ ਕਰਦਾ ਕਿ ਹਾਂ ਬਈ ਕੁਛ ਡਾਇਰੀ ਤੇ ਜਾ ਕੇ ਮਤਲਬ ਕਿ ਪਨੀਰ ਖਾ ਲਾ ਵੀਹ ਰੁਪਏ ਦਾ
ਨਹੀਂ ਨਹੀਂ ਇਹ ਹੋ ਹੀ ਨਹੀਂ ਸਕਦਾ
ਮਤਲਬ ਕਿ ਲੱਸੀ ਪੀਲਾਾਂ ਜਾਂ ਫੇਿਰ ਦੁੱਧ ਅਹਹ ਜੋ ਦੁੱਧ ਦੀ ਥੈਲੀ ਆਉਂਦੀ ਉਹ ਪੀਲਾਾਂ ਮਤਲਬ ਕਿ ਬੱਚੇ ਬੱਚਿਆਂ ਨੇ ਹਮੇਸ਼ਾ ਮਤਲਬ ਕਿ ਚਿਪਸ ਕੁਰਕਰੇ ਕਿਉਂ ਖਾਣੇ ਨੇ ਇਹ ਪਨੀਰ ਕਿਉਂ ਨਹੀਂੀ ਖਾ ਸਕਦੇ ਮਤਲਬ ਕਿ ਮਤਲਬ ਕਿ ਅਗਰ ਤੁਸੀਂ ਆਪਣੇ ਬੱਚੇ ਨੂੰ ਵੀਹ ਰੁਪਏ ਦਓ ਤੇ ਹਮੇਸ਼ਾ ਚਿਪਸ ਵਾਲੇੁ ਦੁਕਾਂ ਤੇ ਕਿਉਂ ਜਾਂਦੇ ਨੇ ਫੇਰ
ਬੱਚੇ ਨੂੰ ਨਾ ਸਵਾਦ ਹੀ ਲੱਗਦੇ ਨੇ ਇਹਦੇ ਚ ਬੱਚੇ ਦੀ ਗ਼ਲਤੀ ਵੀ ਤੇ ਨ ਨਾ ਹੈ
ਹਾਂਜੀ
ਜੋ ਉਹਨਾਂ ਨੇ ਦੇਖਣਾ ਜੋ ਉਹਨਾਂ ਨੇ ਦੇਖਣਾ ਤਾਂ ਇਹਨਾਂ ਨੇ ਉਹ ਲੈਣੀ ਹੈ ਨਾ ਜੋ ਬੱਚਿਆਂ ਨੇ ਦੇਖਣਾ ਮੈਂ ਸਾਰੇ ਹੀ ਉਹ ਖਾਂਦੇ ਨੇ ਬੱਚ ਬੱਚੇ ਕਹਿੰਦੇ ਅਸੀ ਪਿੱਛੇ ਕਿਉਂ ਰਹੀ ਹੈ ਸਕ ਬੱਚੇ ਨੂੰ ਨਾ ਦੇਈਏ ਤੇ ਬੱਚੇ ਫੇਰ ਰੋਣ ਲੱਗ ਜਾਂਦੇ ਨੇ
ਜੀ ਰੋ ਲ ਆ ਜਾਂਦੇ ਸਹੀ ਕਹਿੰਦੇ ਪਓ
ਦੱਸਾ
ਜੀ ਜੀ ਦੇਖੋ ਸਾਡੇ ਘਰ ਦੇ ਬੱਚੇ ਵੀ ਇਝ ਹੀ ਹੈਗੇ ਨੇ ਅਗਰ ਤੁਸੀਂ ਇਹਾਨ ਨੂੰ ਪੰਜਾਹ ਰੁਪਏ ਦਓਗੇ ਨਾ ਤੇ ਕਦੇ ਪਟਾਕੇ ਲੈ ਕੇ ਆ ਜਾਏਗਾ ਰ ਪਟਾਕੇ ਜਿਆਦਾ ਹ ਮਤਲਬ ਕਿ ਪੰਜ ਪੰਜ ਪੈਕੇਟ ਉਹ ਚਿਪਸ ਕੁਰਕਰੇ ਲੈ ਕੇ ਆ ਜਾਏਗਾ ਅਗਰ ਤੁਸੀਂ ਉਹਨੂੰ ਕਹੋਗੇ ਨਾ ਕਿ ਜਾਂ ਮਤਲਬ ਕਿ ਫਲ ਫਰੂਟ ਲੈ ਕੇ ਆ ਜਾਓ ਕਦੇ ਵੀ ਨਹੀਂੀ ਜਾਏਗਾ ਪਤਾ ਨੀ ਕਿਉਂ ਇਹਾਨੂੰ ਇਸ ਸਭ ਚੀਜ਼ਾਂ ਦੇ ਸਵਾਦ ਕਿਉਂ ਨਹੀਂੀ ਲੱਗਦਾ ਸ਼ਾਇਦ ਅਸੀਂ ਇਹਾਨੂੰ ਬਚਪਨ ਚ ਖਿਲਾਇਆ ਹੀ ਨਹੀਂੀ ਸ਼ਾਇਦ
ਨਹੀਂੁਣ ਸਾਡੇ ਬੱਚੇ ਨੇ ਪੈਸੇ ਲੈਣਗੇ ਸਗ ਸਾੇ ਬੱਚੇ ਰੋਜ਼ ਪੈਸੇ ਲੈਂਦੇ ਮੇਰਾ ਮੁੰਡਾ ਪੈਸਾ ਲਏਗਾ ਚ ਲੈ ਜਾਏਗਾ ਸਮਾਨ ਖਾ ਕੇ ਆ ਜਾਏਗਾ ਹੁਣ ਅਸੀਂ ਹਾਂ ਬਾਹਰੋਂ ਬੁ ਖਾ ਕੇ ਆ ਜਾਏਗੇ ਆ ਜਿਹੜੇ ਜ ਜਿਹੜੇ ਮਤਲਬ ਹੱਥ ਜਿਹੜੇ ਬਾਹਰ ਜ਼ਿਆਦਾ ਲੈ ਕੇ ਆਏਗਾ ਨਾ ਜ਼ਿਆਦਾ ਲੈ ਕੇ ਆਏਗਾ ਬਾਰ ਬਾਰ ਫਟਾਫਟ ਖਾ ਕੇ ਆ ਜਾਏਗਾ ਜਿਹੜੇ ਹਾਥੀ ਚ ਹੋਣਗੇ ਉਹ ਵੀ ਖਾ ਦੇਣਗੇ ਕਸਤਿਆ ਲੈ ਕੇ ਆਇਆ
ਜੀ ਸਹੀ ਕਹਿੰਦੇ ਉਹ ਮੇਰੇ ਭਰਾ ਦਾ ਮੁੰਡਾ ਹੈਗਾ ਠੀਕ ਹੈ ਥੋੜ੍ਹਾ ਵੱਡਾ ਹੈਗਾ ਮਤਲਬ ਕਿ ਅਹ ਅੱਠ ਨੋ ਸਾਲ ਦਾ ਹੈਗਾ ਤੇ ਉਹ ਕੀ ਕਰਦਾ ਹੈ ਜਦੋਂ ਹੀ ਕਿਸੇ ਤੋਂ ਮਤਲਬ ਕਿ ਪੈਸੇ ਮਿਲਦੇ ਨੇ ਨਾ ਠੀਕ ਹੈ ਜੀ ਜੇ ਉਹਨੂੰ ਵੀਹ ਰੁਪਏ ਮਿਲਲੇ ਠੀਕ ਹੈ ਜੀ ਤੇ ਉਹ ਬਾਜ਼ਾਰ ਜਾਏਗਾ ਚਾਰ ਪੈਕੇਟ ਲਏਗਾ ਚਿਪਸ ਜਾਂ ਫਿਰ ਕੁੁਰਕੁੁਰਰੇ ਦੇ ਤੇ ਦੋ ਉੱਧਰ ਖੜਾ ਖੜਾ ਖਾ ਜਾੇਗਾ ਹਾਂਜੀ ਦੋ ਦੁਕਾਨ ਦੇ ਬਾਹਰ ਹੀ ਖੜਾ ਖੜਾ ਖਾ ਜਗਾ ਫੇਿਰ ਦੋ ਕਾਰ ਆ ਕੇ ਕ ਉਹ ਉਹ ਕਾਰ ਆ ਕੇ
ਹਾਂ ਤੇ ਕਹਿ ਕੇ ਮੈਂ ਤੇ ਲੈਆਈ ਨਹੀਂ ਮੈਂ ਇਨੇ ਲੈ ਕੇ ਆਇਆ ਸੀ ਬਸ
ਪੈਸੇ ਨਹੀਂੀ ਹੈਗੇ ਸੀ ਮੇ ਕੋਲਸੀ ਦ ਰੁਪਏ ਸੀ ਬਿਲਕੁਲ ਸਹੀ ਕਹਿੰਦੇ ਪਏ ਹੋ ਹਾਂਜੀ
ਚੁਵੇਿਆਨ ਸਾਡੇ ਬੱਚੇ ਵੈਝੇ ਨੇ ਆਾਂ
ਤੇ ਮੈਂ ਹਾਂਜੀ ਜੀ ਮੈਂ ਇਹ ਕਹਿੰਦਾ ਵੈਸੇ ਕਿ ਤੁਸੀਂ ਮਤਲਬ ਕਿ ਅਹ ਜੋ ਤੁਸੀਂ ਜੋ ਪਨੀਰ ਬਣਾਇਆ ਠੀਕ ਹੈ ਤੁਸੀਂ ਕਹਿੰਦੇ ਵੀ ਜੋ ਮੈਂ ਪਨੀਰ ਬਣਾਇਆ ਕਰੇ। ਹਾਂਜੀ ਮਤਲਬ ਕਿ ਤੁਸੀਂ ਉਹ ਕਿਵੇਂ ਬਣਾਂਦੇ ਹੋ ਤੁਂ
ਅੱਛਾ। ਅੱਛਾ-ਅੱਛਾ ਠੀਕ ਹੈ।
ਤੁਸੀਂ ਮਤਲ ਜ ਜ ਮਤਲਬ ਕੀ ਤੁਸੀਂ ਜੋ ਪਨੀਰ ਬਣਾਇਆ ਤੁਸੀਂ ਆਪ ਬਣਾਨਦੇ ਜਾਂ ਫਿਰ ਮੰਮੀ ਜੀ
ਨਹੀਂ ਮੈਂ ਬਣਾਨਨੀ ਹਾਂ।
ਅੱਛਾ ਉਹ ਕਿਵੇਂ ਬਣਾਨਦੇ ਹੋ ਮਤਲਬ?
ਮਤਲਬ ਜਿਵੇਂ ਫਰਾਈ ਹੋ ਮਤਲਬ ਪਿਆਜ ਪਊਜ ਕੱਟੇ। ਪਿਆਜ ਕੱਟ ਲਿਆ ਸੀ ਪਿਆਜ ਕੱਟ ਕੇ ਤੇ ਉਸ ਤੋਂ ਬਾਅਦ ਫੇਰ ਥੋੜ੍ਹਾ ਜਿਹਾ ਭੁੰਨ ਲਿਆ।
ਹਾਂਜੀ।
ਭੁੰਨਣ ਤੋਂ ਬਾਅਦ ਚ ਪਨੀਰ ਪਾ ਕੇ ਬਣਾ ਲਿਆ ਬਸ।
ਅੱਛਾ ਜੀ ਮਤਲਬ ਕਿ ਤੁਸੀਂ ਕੋਈ ਮਤਲ ਪਾਣੀ ਪੂਣੀ ਵੀ ਪਾਂਦੇ ਓ ਵਿਚ। ਪਾਂਦੇ ਹੋ ਵਿੱਚ।
ਆਹੋ ਪਾਣੀ ਵੀ ਪਾਂਦੇ ਆ ਵਿੱਚ।
ਓਕੇ ਜੀ।
ਪਾਣੀ ਪੂਣੀ ਪਾ ਕੇ ਫ ਅਸੀਂ ਯੂਜ ਕਨੇ ਆ। ਹੋਰ ਤੁਸੀਂ ਸੁਣਾਓ ਐਕਚਲੀ ਮੈਂ ਨਾ ਮੇਰਾ ਬ੍ਰਦਰ ਐ ਵ ਇੱਕ ਤੇ ਮੈਂ ਉਹਨੂੰ ਫੋਨ ਦੇਣਾ ਸੀ ਆਪ ਡੈਡੀ, ਡੈਡੀ ਕਹਿੰਦੇ ਪੇ ਨੇ, ਮੈਂ ਉਓਧਰ ਚੱਲਿਆ ਵਾ ਫੋਨ ਦੇ ਦਿੰਦਾ ਤੇਰਾ ਫੇਰ ਮੈਂ, ਫਿਰ ਮੈਂ ਉਹਨੂੰ ਫੋਨ ਕਰ ਕਹਿ ਦਿੰਦੀ ਅਗ ਥੱਲੇ ਉਤਰ ਜਈ ਤੇ ਮੇਰੇ ਸਹੁਰ ਕੋ ਫੋਨ ਲੈ ਲੈਣਾ।
ਅੱਛਾ ਜੀ ਠੀਕ ਹੈ ਤੇ ਫਿਰ ਉਸ ਮੁ ਤੇ ਫਿਰ ਮਤਲਬ ਕਿ ਉਸ ਮੁੰਡੇ ਨੂੰ ਪਤਾ ਹੈ ਕ ਕਿ ਕਿਹੜੀ ਦਿੱਕਤ ਹੈਗੀ ਕਿਹੜੀ ਦਿਕ
ਉ ਮੈਂ ਫੋਨ ਕਰਕੇ ਦੱਸ ਦਾਂਗੀ ਮੈਨੂੰ।
ਅੱਛਾ ਜੀ।
ਤੇ ਪਾਸਵਰਡ ਮੈਂ ਤੁਹਾਨੂੰ ਦੱਸ ਦਾਂਗੀ ਕਿਹੜਾ ਵ।
ਅੱਛਾ ਮਤਲਬ ਕਿ ਪਾਸਵਰਡ ਤੁਸੀਂ ਨਾਲ ਦੱਸੋਗੇ ਮੁੰਡੇ ਨੂੰ।
ਆਹੋ ਬਸ ਪਤਾ ਹੀ ਹੈ ਜਿਹੜੇ ਮੇਰੇ ਹਸਬੈਂਡ ਦਾ ਨੰਬਰ ਹੈ ਨਾ ਫ਼ੋਨ ਨੰਬਰ ਹੈ।
ਜੀ।
ਉਹਦੇ ਚਾਰ ਅਕਸ਼ ਅਗਲੇ ਚਾਰ ਅਕਸ਼ਰ ਨੇ ਬਸ।
ਅੱਛਾ ਜੀ ਤੇ ਫਿਰ ਚਲੋ ਚਲੋ ਅਗਰ ਉਸ ਮੁੰਡੇ ਨੇ ਫੋਨ ਠੀਕ ਕਰਤਾ ਤੇ ਫੇਰ ਦੇਣ ਕੁ ਫਿਰ ਵਾਪਿਸ ਕੌਣ ਲੈਣ ਆਏਗਾ ਫਿਰ?
ਉਹ ਮੈ ਸਹਰੇ ਨੂੰ ਫੋਨ ਫੋਨ ਕਰ ਦਾਂਗੀ ਵੀ ਯਾ ਫਿਰ ਮੈਂ ਲੈਣ ਵਾਸਤੇ ਆ ਜਾਗੀ ਫੋਨ। ਸ਼ਾਮੀ ਹਾਂਜੀ।
ਅੱਛਾ ਜਿਆਦਾ ਠੀਕ ਹੈ, ਜਿਆਦਾ ਦਿੱਕਤ ਹੋ ਗਈ ਸ਼ਾਇਦ। ਫੋਨ ਨੂੰ ਹਾਂ।
ਆਹੋ ਫੋਨ ਚੱਲਦਾ ਨੀ ਨਾ ਪਿਆ ਹੈਂਗ ਹੋ ਜਾਂਦਾ ਵਾਰ ਵਾਰ
ਠੀਕ ਹੈ ਬੈਟਰੀ ਦਾ ਬ ਬੈਟਰੀ ਵੀ ਖਰਾਬ ਹੈਗੀ
ਨਹੀਂ ਨਹੀਂ ਬੈਟਰੀ ਬੂਟਰੀ ਤੇ ਹੈ ਵੀ ਬ ਸਪੀਕਰ ਖ਼ਰਾਬ ਹੋਇਆ ਫੋਨ ਸਪੀਕਰ ਵੀ ਠੀਕ ਕਰਵਾ ਲਾਂਗੇ
ਅੱਛਾ ਜੀ
ਹਮ
ਚਲੋ ਵਧੀਆ ਜੀ ਜੀ ਵਧੀਆ ਜੀ ਤੇ ਫੇਿਰ ਬਸ ਮੈਨੇ ਇਹ ਸਲਾਮ ਬਣਾਈ ਹੈ ਕਿ ਮੈਂ ਮਤਲਬ ਕਿ ਗਰਮੀ ਵਾਲੇ ਦਿਨ ਏਸੀ ਤੋਂ ਮਤਲਬ ਕਿ ਏਸੀ ਤੋਂ ਵਧੀਆ ਮੈਂ ਕੂਲਰ ਲੈ ਲਾਂਗਾ ਠੀਕ ਹੈ ਨਾ ਜੀ ਹਾਂਜੀ ਹਾਂਜੀ ਜਿੱਥੇ ਮਰਜ਼ੀ ਰੱਖ ਸਕਦੇ ਹੋ ਠੀਕ ਤੁ ਫਿਰ ਟੋਇਲੇਟ ਜਾ ਕੇ ਰੱਖ ਸਕਦੇ ਉਹ ਡਰਾਇੰਗ ਰੂਮ ਚ ਰੱਖ ਸਕਦੇ ਹੋ ਕਿਚਨ ਚ ਰੱਖ ਸਕਦੇ ਹੋ ਔਰ ਏਸੀ ਦੀ ਇਹ ਦਿੱਕਤ ਹੈ ਕਿ ਏਸੀ ਇੱਕ ਹੀ ਥਾਂ ਤੇ ਪਿਆ ਰਹਿੰਦਾ ਹੈ ਉਹਨੂੰ ਤੁਸੀਂ ਕਿੱਥੇ ਵੀ ਲੈ ਕੇ ਨਹੀਂੀ ਜਾ ਸਕ ਸਕਦੇ
ਹਾਂਜੀ ਹਾਂਜੀ
ਹਾਂਜੀ ਤੇ ਤੁਸੀਂ ਦੱਸੋ ਮੈਂ ਕੋਲਾ ਲੈ ਲਾ ਨਾ
ਹਾਂ ਲਲੋ ਲੈਲੋ ਐਸੇ ਲੈੋ ਚਲੋ ਫਿਰ ਠੀਕ ਹੈ ਮੈਂ ਬ ਆਪ ਡੈਡੀ ਨੂੰ ਫੋਨ ਦਿੰਦੀ ਆਾਂ ਤੁਸੀਂ ਲੈ ਲਾਂ ਸੁ
ਹਾਂ ਚਲੋ ਠੀਕ ਹੈ ਓਕੇ ਜੀ ਸਤਿ ਸ੍ਰੀ ਅਕਾਲ ਜੀ
ਜਦ ਫੋਨ ਆਜੇਗਾ ਨਾ ਹੈਲੋ
ਹੈਲੋ
ਹਾਂਜੀ ਮੈਂ ਕਿਹਾ ਜ ਫੋਨ ਆ ਜਾਵੇਗਾ ਨਾ ਤੇ ਸ਼ਾਮੀ ਫੋਨ ਤੇ ਗੱਲ
ਜੀ ਜੀ ਸ਼ਾਮੀ ਫੋਨ ਦੀ ਗੱਲ ਕਰਾਂਗੇ ਠੀਕ ਹੈ ਜੀ ਓਕੇ